ਚ ਭਜੀ ਹੋਰ ਕੀ ਹਾਲ ਚਾਲ ਨੇ ਸੋ।
ਕਰੱਲ ਵਧੀਆ ਤਨੇ! ਪਰ ਘਰ ਪਰਵਾਰ ਵਧੀਆ ਜੀ ਸਭ ਵਧੀਆ ਜੀ। ਅੱਜ ਤੁਸੀਂ ਕਿਵੇਂ ਯਾਦ ਕਰ ਲਿਆ।
ਬਸ ਸਰ ਐਵੇਂ ਹੀ ਬਸ ਮੇਰਾ ਮਨ ਕੀਤਾ ਤੁਹਾਡੇ ਨਾਲ ਇੱਕ ਟੋਪਿਕ ਸ਼ੇਅਰ ਕਰ ਲੀਤਾ ਜਾਏ ਭਾਜੀ
ਹਾਂਜੀ ਦੱਸੋ ਕਰੋ ਕਿਹੜੀ ਗੱਲ ਕਰਨ।
ਸਰ ਮੈਂ ਤੁਹਾਡੇ ਨਾਲ ਇੱਕ ਟੋਪਿਕ ਤੇ ਸ਼ੇਅਰ ਕਰਨਾ ਸੀ। ਕਿ ਜਿਵੇਂ ਅੱਜ ਕੱਲ੍ਹ ਪੇੜ ਕੱਟੀ ਜਾ ਰਹੇ ਨੇ। ਕਿਹਾ ਨੁਕਸਾਨ ਹੋ ਰਿਹਾ ਅਹ ਸਾਡੇ ਇੱਧਰ ਦਾ ਜਿਹੜਾ ਇਨਵਾਇਰਮੈਂਟ ਹੈ ਕਿੰਨਾ ਖਰਾਬ ਹੋਇ। ਜਾਂਦਾ ਹਨਾ ਇਸ ਬਾਰੇ ਗੱਲ ਹਨਾ ਲੋਕੀ ਪੇੜ ਕੱਟ ਜਾ ਰਹੇ ਨੇ ਘਰ ਬਣਾਈ ਜਾ ਰਹੇ ਨੇ ਕਿਨਾਂ ਨੂੰ ਨੁਕਸਾਨ ਹੋ ਰਿਹਾ।
ਬਹੁਤ ਜ਼ਿਆਦਾ ਨੁਕਸਾਨ ਜੀ!
ਹਨਾ ਹਨਾ ਅੱਜ ਕੱਲ ਗੌਰਮੈਂਟ ਵੀ ਹੀ ਕਰਦੀ ਪਈ ਹੈ ਪੇੜ ਕੱਟ ਕੇ ਲੋਕਾਂ ਨੂੰ ਘਰ ਬਣਾਏ ਜਾ ਰਹੇ ਜਿਹਦੇ ਕਰਕੇ ਆਕਸੀ ਸੀਜਨ ਹੀ ਨਹੀਂ ਹੈਗੀ ਆਕਸੀਜਨ ਘੱਟੀ ਜਾ ਰਹੀ ਹੈ ਬਿਮਾਰੀਆਂ ਫੈਲੀ ਜਾਂਦੀ ਪਿਆਂ ਨੇ ਹਨਾ।
ਉਹ ਤੇ ਹੈਈ ਏ ਜੀ
ਹ! ਸਾਡੇ ਆਸ ਪਾਸ ਵੀ ਪੇੜ ਲੋਕੀ ਕੱਟੀ ਜਾਂਦੇ ਨੇ ਤੇ ਘਰ ਬਣਾਈ ਜਾ ਰਹੇ ਨੇ ਜਿਹਦੇ ਸਾਨੂੰ ਕਿੰਨਾ ਨੁਕਸਾਨ ਹੋ ਰਿਹਾ।
ਜੀ ਸਰਕਾਰ ਨੂੰ ਕੋਈ ਮਤਲਬ ਨੀ ਹੈ ਜੀ ਉਹਨਾਂ ਨੂੰ ਤੇ ਆਪਣਾ ਸੁੱਖ ਵੇਖਣੈ
ਹਾਂਜੀ ਉਹ ਤਾਂ ਬਸ ਆਪਣੇ ਪੈਸੇ ਲੈਣ ਪਿੱਛੇ ਲੱਗੀ ਦੀਆਂ ਨੇ ਕਰਪਸ਼ਨ ਹੀ ਕਰ! ਹੋਈ ਦੀ ਹੈ ਸਾਡੇ।
ਹ ਇੰਡੀਆ ਜੀ ਤੇ ਬੜੀ ਕਰਪਸ਼ਨ ਹੈਗੀ ਹੈ ਜੀ।
ਹਾਂਜੀ ਬਹੁਤ ਜ਼ਿਆਦਾ ਹਰ ਇੱਕ! ਚੀਜ਼ ਚ ਕਰਪਸ਼ਨ ਹੈ ਜੀ ਕਿ ਪਾਣੀ ਆ ਰਿਹਾ ਉਹ ਵੀ ਗੰਦਾ ਆ ਰਿਹਾ ਹੈ ਪੇੜ ਕੱ ਟੀ ਜਾ ਰਹੇ ਨੇ ਲੋਕਾਂ ਨੂੰ ਬਣਾ ਘਰ ਬਣਾ ਕੇ ਦੇਈ ਜਾ ਰਹੇ ਨੇ ਪੈਸੇ ਲਈ ਜਾ ਰਹੇ ਨੇ ਆਕਸੀਜਨ ਹੈ ਨਹੀ ਲੋਕੀ ਬਿਮਾਰ ਹੋ ਰਹੇ ਨੇ ਸਾਹ ਦੀ ਇੰਨੀ ਦਿੱਕਤਾਂ ਆਈ ਜਾਂਦੀਆਂ ਲੋਕਾਂ ਨੂੰ
ਸਹੀ ਗੱਲ ਹੈ ਜੀ ਬਹੁਤ ਜ਼ਿਆਦਾ ਉਹ
ਹਨਾ ਛੋਟੇ ਛੋਟੇ ਬੱਚੇ। ਬੱਚਿਆਂ ਨੂੰ ਅੱਜ ਕੱਲ੍ਹ ਸਾਹ ਦੀ ਦਿੱਕਤ ਏ ਸਾਹ ਨੀ ਆਂਦਾ ਉੱਥੇ ਕੀ ਕਰਦੇ ਨੇ ਲੋਕੀ ਇੰਨੀ ਗਰਮੀ ਹੋ ਜਾਂਦੀ ਗਰਮੀ ਵੱਧਦੀ ਜਾ ਰਹੀ ਹੈ ਪੇੜ ਕੱਟ ਕੇ ਹਨਾ ਪੇੜ ਕੱਟੀ ਜਾਂਦੇ ਨੇ ਲੋਕ ਕੀ ਤੇ ਘਰ ਬਣਾਈ ਜਾ ਰਹੇ ਨੇ ਪੇੜ ਕੱਟ ਕੇ ਕੁੱਛ ਬਣਾ ਲਿਆ ਜਿਹਦੇ ਕਰਕੇ ਆਕਸੀਜਨ ਦੀ ਗਰਮੀ ਹੋਈ ਜਾ ਰਹੀ ਹੈ ਗਰਮੀ ਜ਼ਿਆਦਾ ਪਈ ਜਾ ਰਹੀ ਹੈ ਜਿਆਦਾ ਪੇੜ ਹੁੰਦੇ ਨੇ ਜ਼ਿਆਦਾ ਠੰਡਕ ਮਿਲਦੀ ਹੈ ਜਿੰਨੇ ਪੇੜ ਕੱਟ ਹੋਣਗੇ ਊਨੀ ਗਰਮੀ ਜ਼ਿਆਦਾ ਅੱਜ ਕੱਲ ਲੋਕੀ ਹਰ ਛੋਟੀ ਝੋਪੜੀ ਤੋਂ ਲੈ ਕੇ ਇੱਕ ਵੱਡੇ ਘਰ ਦੇ ਅੰਦਰ ਏਸੀ ਲੱਗਾ ਹੀ ਹੋਇਆ ਜਿਹਦੇ ਕਰਕੇ ਬਾਹਰ ਦਾ ਟੈਂਪਰੇਚਰ ਇੰਨਾ ਜ਼ਿਆਦਾ ਹੋ ਜਾਂਦਾ ਹੈ ਹਨਾ ਅਸੀਂ ਬਾਹਰ ਕਿਧਰੇ ਖੜੇ ਵੀ ਨਹੀਂ ਹੋ ਪਾਂਦੇ ਕਿਧਰੇ ਖੜੇ ਵੀ ਨਹੀਂ ਹੋ ਪਾਂਦੇ
ਓ ਤੇ ਹੈਈ ਏ ਜੀ ਬਿਨਾ ਪੇੜ ਤੋਂ ਤੇ ਜ਼ਿੰਦਗੀ ਵਧੀਆ ਨੀ ਹੈਗੀ ਦਿੱਕਤ ਆਂਦੀ ਬੜੀ ਸਾਹ ਸੂ ਦੀ
ਪੇੜ ਕੱਟੀ ਜਾਂਦੇ ਨੇ ਔਰ ਲੱਭਣਗੇ ਸਾਨੂੰ ਛਾਓ ਮਿਲ ਜਾਏ ਅਸੀਂ ਖੜੇ ਹੋ
ਕਿੱਥੋਂ ਮਿਲੇਗੀ
ਹਨਾ ਕਿੰਨਾ ਬੁਰਾ ਹਾਲ ਹੋ ਗਿਆ ਨਾ ਸਰ ਸਾਡੀ ਕੰਟਰੀ ਦਾ
ਬਹੁਤ ਜ਼ਿਆਦਾ
ਇਸ ਚੀਜ਼ ਨੂੰ ਅਸੀਂ ਬਚਾ ਸਕਨੇ ਆਂ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਪੇੜ ਲਾਨੇ ਚਾਹੀਦੇ ਨੇ ਹਨਾ ਔਰ ਸਾਡੇ ਕਈ ਜਗ੍ਹਾ ਤੇ ਸਾਨੂੰ ਪੇੜ ਪੌਦੇ ਦਾਨ ਚ ਵੀ ਮਿਲਦੇ ਨੇ
ਉਹ ਤੇ ਗੱਲ ਸਹੀ ਹੈ ਜੀ ਤੁਹਾਡੀ ਬੜੀ
ਹਨਾ ਸਾਨੂੰ ਪੇੜ ਜਿਆਦਾ ਲਾਣੇ ਚਾਹੀਦੇ ਨੇ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦੈ ਨਾ ਪੇੜ ਨਾ ਕੱਟੋ ਪੇੜ ਜਿਆਦਾ ਤੋਂ ਜ਼ਿਆਦਾ ਲਗਾਓ
ਪਤਾ ਕੀ ਇੰਡੀਆ ਵਾਲੇ ਸੋਚਦੇ ਨੀ ਹੈ ਕਿ ਜ਼ਿਆਦਾ ਦੂਰ ਦਾ।
ਹਾਂਜੀ, ਉਹਨਾਂ ਨੂੰ ਬਸ ਆਪਣੀ ਪਈ ਹੈ ਇਸ ਟਾਈਮ ਅਸੀਂ ਪ੍ਰੋਫਿਟ ਕਮਾ ਲਈਏ ਬਾਅਦ ਦੀ ਬਾਅਦ ਜ
ਹਾਂ, ਬਸ ਉਓਹੀ ਗੱਲ।
ਹੂੰ, ਉਸ ਜੰਗਲੀ ਜਾਨਵਰਾਂ ਨੂੰ ਨੂੰ ਜੰਗਲ ਨੀ ਮਿਲਦੇ ਉਹ ਸੜਕਾਂ ਤੇ ਆਈ ਜਾ ਰਹੇ ਨੇ ਜੋ ਲੋਕਾਂ ਵਸਤੇ ਖ਼ਤਰਾ ਬੰਨੀ ਜਾ ਰਹੇ ਨੇ ਇੰਨਾ ਜ਼ਿਆਦਾ।
ਹਾਂ, ਉਹ ਤੇ ਹੈ ਹੀ ਜੀ।
ਪੇਟ ਕੱਟ ਕੇ ਇੰਨਾ ਜ਼ਿਆਦਾ ਉਹ ਆ ਜਾਂਦੀ ਹੈ। ਫਲੱਡ ਆ ਜਾਂਦਾ ਹੈ, ਸੁਨਾਮੀ ਆ ਜਾਂਦੀ ਹੈ। ਕਿੰਨੀ ਡਿਸਟਰਬੈਂਸ ਫੈਲੀ ਹੋਈ ਹੈ ਕਈ, ਹਾਂਜੀ। ਕੁਦਰਤ ਨਾਲ ਪੰਗਾ ਲੈਂਦੇ ਨੇ ਜਿਹਦੇ ਕਰਕੇ ਫਿਰ ਨੁਕਸਾਨ ਵੀ ਸਾਨੂੰ ਹੀ ਝੇਲਨੇ ਪੈਂਦੇ ਨੇ।
ਉਹ ਤੇ ਆਈ, ਤੁਹਾਨੂੰ ਚੇਲਨੇ ਪੈਣਗੇ ਜਨਤਾ ਪੰਗਾ ਲਏਗੀ ਤੇ ਜਨਤਾ ਨੂੰ ਭੁਗਤਨਾ ਪਏਗਾ ਇਲਜਾਮ ਵੀ।
ਹਾਂਜੀ।
ਜਿਆਦਾ ਤੋਂ ਜਿਆਦਾ ਪੇੜ ਲਾਓ। ਉਹਦਾ ਹੀ ਫਾਇਦਾ ਹੈਗਾ।
ਹਾਂਜੀ, ਸਾਨੂੰ ਜ਼ਿਆਦਾ ਤੋਂ ਜ਼ਿਆਦਾ ਪੇੜ ਲਾਉਣੇ ਚਾਹੀਦੇ ਨੇ। ਪੇੜਾਂ ਤੋਂ ਸਾਨੂੰ ਇ ਦਵਾਈ ਵੀ ਮਿੱਲਦੀ ਹੈ। ਦਵਾਈ ਮਿਲਦੀ ਹੈ, ਹਵਾ ਮਿਲਦੀ ਹੈ ਪੇੜ ਤੋਂ ਸਾਨੂੰ ਹਰ ਇੱਕ ਚੀਜ਼ ਸਾਡੇ ਫਰਨੀਚਰ ਤੋ ਬਣਦਾ ਹੈ ਬਿਨਾਂ ਪੇੜ ਤੋਂ ਤਾਂ ਅਸੀਂ ਸਰਵਾਈਵ ਵੀ ਨਹੀਂ ਸਭ ਤੋਂ ਵੱਡੀ ਗੱਲ ਸਾਨੂੰ ਆਕਸੀਜਨ ਪ੍ਰੋਵਾਈਡ ਕਰਦਾ ਹੈਨਾ।
ਉਹਦੇ ਬਿਨਾਂ ਜੀਣਾ
ਆਉਂਦੇ ਬਿਨਾ ਆਪਾ ਤੇ ਜੀ ਨਹੀਂ ਸਕਦੇ ਹੈਨਾ, ਔਰ ਕਈ ਇਹੋ ਜਿਹੇ ਪੇਟਨ ਇਨੇ ਵੜੇ ਵੱਡੇ ਵੱਡੇ ਲੋਕੀ ਪੇੜ ਕਟਵਾ ਦਿੰਦੇ ਨੇ ਇੰਨੇ ਵੱਡੇ ਪਿੱਪਲ ਦਾ ਪੇੜ ਹੋ ਗਿਆ ਸਾਨੂੰ ਚੌਵੀ ਘੰਟੇ ਆਕਸੀਜਨ ਪ੍ਰੋਵਾਈਡ ਕਰਦਾ ਹੈਨਾ ਔਰ ਇੱਕ ਬਰਗਤ ਦਾ ਪੇੜ ਹੁੰਦੇ ਉਹ ਵੀ ਸਾਨੂੰ ਔਰ ਇੱਕ ਦੀ ਉਮਰ ਇੰਨੀ ਜ਼ਿਆਦਾ ਹੁੰਦੀ ਹੈ ਕਿੰਨੇ- ਕਿੰਨੇ ਸਾਲ ਲੱਗੇ ਰਹਿੰਦੇ ਨੇ ਇੰਨੇ ਵੱਡੇ-ਵੱਡੇ ਹੁੰਦੇ ਨੇ ਕਿੰਨੀ ਛਾਓ
ਪਤਾ ਕੀ ਇਹ ਜੀ, ਕੁਦਰਤ ਦੀ ਇੰਨੀ ਵਧੀਆ ਚੀਜ਼ ਦਿੱਤੀ ਜਨਤਾ ਨੂੰ। ਰੱਬ ਨੂੰ, ਉਹਨਾਂ ਦੀ ਕਦਰ ਹੀ ਨਹੀਂ ਹੈ ਇਹਨਾਂ ਨੂੰ। ਵਧੀਆ ਚੀਜ਼ ਹੈਗੀ ਜੀ ਜਿਹਦੇ ਚ ਜਿਹਦੇ- ਚ ਜੀ ਸਕਦੇ ਆ ਅਸੀਂ।
ਹਾਂਜੀ, ਸਹੀ ਗੱਲ ਹੈ ਭਾਜੀ ਬਿਲਕੁਲ ਤੁਹਾਡੀ ਬਿਨਾਂ ਪੇੜ ਤੋਂਸੀਂ ਜੀ ਨਹੀਂ ਦੇ ਇੰਨਾ ਜ਼ਿਆਦਾ ਕੀ ਹੋਇਆਦਾ ਕਿਤੇ ਸੋਕਾ ਪਈ ਜਾਂਦਾ, ਕਿਤੇ ਬਾੜ ਹੀ ਆਈ ਜਾਂਦੀ ਹੈ, ਕਿਤੇ ਬਾਰਿਸ਼ ਆਈ ਜਾਂਦੀ ਹੈ। ਕਿਤੇ ਤੋਪ ਹੀ ਤੋਪ ਹੋਈ ਜਾ ਰਹੀ ਕਿੰਨੇ ਕਿੰਨੀ ਡਿਸਟਰਬਨੈਸ ਹੋ ਰਹੀ ਹੈ ਨਾ ਪਾਣੀ ਦੀ ਵੀ ਇੰਨੀ ਕਮੀ ਹੋਈ ਜਾ ਰਹੀ ਹੈ। ਪੇੜ ਕਰਕੇ ਪੇੜ ਹੁੰਦੇ ਹਨ ਉਹ ਅੰਦਰੋਂ ਮਿੱਟੀ ਨੂੰ ਮਜ਼ਬੂਤ ਕਰ ਕੇ ਰੱਖਦੇ ਹਨ ਜਿਹਦੇ ਕਰਕੇ ਕਰਕੇ ਇਹ ਬਾਰਡ ਨੀ ਆਉਂਦੀ ਨਾ ਸਾਡੇ। ਜਿਹਦੇ ਕਰਕੇ ਹੁਣ ਪਿਛਲੇ ਸਾਲ ਪੰਜਾਬ ਵਿੱਚ ਕਿੰਨਾ ਬੁਰਾ ਹਾਲ ਹੋਇਆ ਉੱਥੇ ਇੰਨੀ ਬਾੜ ਹੀ ਬਾੜ ਆ ਗਈ। ਹੁਣ ਵੀ ਉੱਥੇ ਕਈ ਜਾਂਦੇ ਆ ਕਿ ਦੁਬਾਰਾ ਬਾੜ ਆਉਂਦੇ ਚਾਂਸ ਨੇ ਹਲੇ ਤੇ ਭਾਜੀ ਮੀਂਹ ਨਹੀਂ ਆਇਆ।
ਸਹੀ ਗੱਲ ਹੈ ਜੀ।
ਹਲੇ ਤਾਂ ਮੀਂਹ ਆਏਗਾ ਫ਼ਿਰ ਦੇਖੋ ਕੀ ਹੁੰਦਾ?
ਇੰਡੀਆ ਦੀ ਸਰਕਾਰ ਵੇਖਦੀ ਨੀ ਨਾ ਬਸ ਉਹਨਾਂ ਨੇ ਆਪਣਾ ਸੁਖ ਵੇਖਣਾ ਆਪ ਕੋ ਜਿੰਦਗੀ ਜੀ ਵਧੀਆ ਲਗਜ਼ਰੀ
ਹਾਂਜੀ, ਦੂਸਰੇ ਜਨਤਾ ਬਾਰੇ ਨਹੀਂ ਸੋਚ ਨਾ, ਬਿਲਕੁਲ ਗਰੀਬ ਬੰਦਾ ਐਵੇਂ ਮਾਰਿਆ ਜਾਂਦਾ।
ਉਹੀ ਗੱਲ ਹੈ ਜੀ।
ਗਰੀਬ ਨੂੰ ਤਾਂ ਵਿਚਾਰਾ ਕੋਈ ਪੁੱਛਦਾ ਹੀ ਨਹੀਂ।
ਜੀ ਪੈਸੇ ਵਾਲੇ ਦੀ ਜੈ- ਜੈਕਾਰ ਹ ਅੱਜ ਦੇ ਟਾਈਮ ਚ।
ਹਾਂਜੀ ਸਰ ਬਿਲਕੁਲ ਸਹੀ ਗੱਲ ਆ ਭਾਜੀ ਤੁਹਾਡੀ।
ਹੂੰ ਵੈਸੇ ਤੂੰ ਪੇੜ ਜਿਆਦਾ ਤੋਂ ਜਿਆਦਾ ਲਾਨ ਲੋਕਾਂ ਨੂੰ ਪਤਾ ਪੇੜ ਤੋਂ ਬਿਨਾਂ ਤੇ ਜ਼ਿੰਦਗੀ ਨਹੀਂ ਹੈ।
ਅੱਜ-ਕਲ ਵੈਸੇ ਗਵਰਮੈਂਟ ਇਨੀਸ਼ੀਏਟ ਹਾਂ ਖਾਣਾ ਪੀਣਾ ਸਭ ਸਾਨੂੰ ਪੇੜ ਤੋਂ ਮਿਲਦਾ ਸਭ ਕੁਝ ਪੇਟ ਤੋਂ ਖਾਣਾ ਨਾ ਫਰਨੀਚਰ ਆਕਸੀਜਨ ਜਿਹੜੀ ਸਭ ਤੋਂ ਵੱਡੀ ਜੀ ਸਾਨੂੰ ਆਕਸੀਜਨ ਜੀ ਦੇ ਬਿਨਾਂ ਆਪਾਂ ਹਾਂ ਤੂੰ ਸਾਨੂੰ ਵੀ ਨਾ ਤਾਂ ਵੀ ਲੋਕਾਂ ਨੂੰ ਗਰਮੀ ਲਗਦੀ ਬਿਨਾਂ ਆਕਸੀਜ਼ਨ ਜਦੋਂ ਅਸੀਂ ਰਹਿ ਨਹੀਂ ਸਕਦੇ ਸਾਹ ਹੀ ਨਹੀਂ ਲਵਾਂਗੇ ਤੇ ਆਪਾਂ ਜਿੰਦਾ ਕਿਥੋਂ ਰਵਾਂਗੇ
ਉਹੀ ਤੇ ਗੱਲ ਹੈ ਨਾ ਜੀ
ਬਿਨਾਂ ਸਾਹ ਤੋਂ ਆਪਾ ਸਰਵਾਏ ਵੀ ਨਹੀਂ ਕਰ ਸਕਦੇ ਉਨਾ ਸਾਨੂੰ ਫਲ ਫਰੂਟ ਸਬਜ਼ੀਆਂ ਸਭ ਕੁੱਛ ਪੇੜ ਪੌਦਿਆਂ ਤੋਂ
ਦੇਖੋ ਕਿੰਨੀ ਸਹੂਲਤਾਂ ਦੇ ਰਹੀਆਂ ਤਾਂ ਵੀ ਕਦਰ ਨਹੀਂ ਲੋਕਾਂ ਨੂੰ
ਹਾਂਜੀ ਹਾਂਜੀ
ਪਤਾ ਨਹੀਂ ਉਹਨਾਂ ਦਾ ਆਪਣਾ ਫਾਇਦਾ ਸੋਚ ਰਹਿੰਦਾ ਸੀ
ਹਾਂਜੀ ਪਿੱਛੇ ਇੱਕ ਇੱਕ ਪਿੱਛੇ ਇੱਕ ਸਾਡੇ ਇੰਡੀਆ ਅੰਦਰ ਪਿੱਛੇ ਸਾਡੇ ਇੱਕ ਇੰਡੀਆ ਅੰਦਰ ਕੇਸ ਹੋਇਆ ਸੀ ਹੈਦਰਾਬਾਦ ਦੇ ਅੰਦਰ ਇੰਨਾ ਵੱਡਾ ਜੰਗਲ ਕੱਟ ਤਾ ਉੱਥੇ ਪੰਛੀ ਰੋਂਦੇ ਪਏ ਸੀ ਹਨਾ ਕਿੰਨਾ ਕਾਂਡ ਹੋਇਆ ਸੀ ਜੀ ਉੱਥੇ ਕਰਕੇ ਕਿੰਨਾ ਲੋਕਾਂ ਨੇ ਉਹ ਵੀ ਕੀਤਾ ਸੀ ਪਰ ਤਾਂ ਵੀ ਉੱਥੇ ਇਹਨਾਂ ਨੇ ਯੂਨੀਵਰਸਿਟੀ ਬਣਾ ਕੇ ਛੱਡੀ ਪਰ ਉੱਥੇ ਦੇ ਲੋਕ ਉੱਥੇ ਦੇ ਜਿਹੜੇ ਪਸ਼ੂ ਪ ਪਕਸ਼ੀ ਜਾਣਨਾ ਰੋ ਰਹੇ ਸੀ ਕਿੰਨਾ ਕਹਿਰ ਹੁੰਦਾ ਉਹੀ ਉਹੀ ਚੀਜ਼ ਦਾ ਸਾਨੂੰ ਭੁਗਤਾਨ ਕਰਨਾ ਪੈਂਦਾ ਨਾ ਬਾਅਦ ਚੋਂ
ਸਹੀ ਗੱਲ ਹੈ ਜੀ
ਕਿੰਨਾ ਹੋ ਜਾਂਦਾ ਸੋਕਾ ਹੀ ਪਿਆਦਾ ਹੁਣ ਪਿੱਛੇ ਮਹਾਰਾਸ਼ ਸਾਡੇ ਕੀ ਹੈ ਜੀ ਇਥੇ ਸਾਡੇ ਮਨਸੂਨ ਕੱਟਿਆ ਕੱਟ ਲੇਟ ਹੋਇਆ ਜੀ ਜਿਹਦੇ ਕਰਕੇ ਜਦ ਦਾ ਸੁੱਕਾ ਪੈ ਰਿਹਾ ਹੁਣ ਸਾਡੇ ਇੱਥੇ ਕਿੰਨੀ ਗਰਮੀ ਪੈ ਰਹੀ ਹੈ ਬਹੁਤ ਜ਼ਿਆਦਾ ਜਿਹੜੀ ਬਰ ਲਾਸ਼ ਵੀ ਨਹੀਂ ਆਂਦੀ।
ਪੇੜ ਪੌਦੇ ਆਂ ਹੁਣ ਅੰਦਰ ਠੰਡੀ ਵਾਹਵਾਂ ਆਉਂਦੀ ਪੇੜ ਪੌਦੇ ਨਹੀਂ ਹੋਣਗੇ ਤੇ ਅੱਗ ਹੀ ਵੜਸਣੀ
ਐਵੇਂ ਸਾਡੀ ਗਲੀ ਵਿੱਚ ਇੱਕ ਪੇੜ ਸੀ ਏਡਾ ਵੱਡਾ ਪਿੱਪਲ ਦਾ ਉਹਦੇ ਕਰਕੇ ਸਾਨੂੰ ਇਨੇ ਸਹੂਲਤ ਹੁੰਦੀ ਸੀ ਨਾ ਜਿਹੜੇ ਸਾਡੇ ਘਰ ਦੇ ਅੰਦਰ ਧੁੱਪ ਨੀ ਆਉਂਦੀ ਸੀ ਹੁਣ ਉਹ ਪੇੜ ਕੱਢਿਆ ਗਿਆ ਹੁਣ ਸਾਨੂੰ ਪਤਾ ਚੱਲਦਾ ਕਿ ਉਹਦੇ ਕਰਕੇ ਸਾਨੂੰ ਕਿੰਨੀ ਜ਼ਿਆਦਾ ਗਰਮੀ
ਹੁਣ ਤੁਸੀਂ ਦੇਖੋ ਕਿੰਨਾ ਸੁੱਖ ਹੈਗਾ ਸੀ ਉਹਦਾ
ਹਾਂਜੀ ਸਾਨੂੰ ਇੰਨਾ ਸੁਖਸ ਦੇ ਉੱਤੇ ਇਨੇ ਸਾਰੇ ਪਸ਼ੂ ਜਾਨਵਰ ਪਕਸ਼ੀ ਆਉਂਦੇ ਸੀ ਚ ਚ ਆਉਂਦੇ ਸੀ ਕੋਈ ਕੋਇਲ ਆਉਂਦੀ ਸੀ ਸਾਨੂੰ ਇਨਾ ਅੱਛਾ ਲੱਗਦਾ ਸੀ
ਪਤਾ ਕੀ ਹੈ ਜੀ ਉਹ ਜਨਤਾ ਨੂੰ ਵੀ ਅਕਲ ਨਹੀਂ ਆ ਨਾ ਉਹ ਖੋਦੀ ਤੁੜਵਾਇਆ ਹੋਣਾ ਉਹਨਾਂ ਨੇ ਗਲੀਆਂ ਆਲੇ ਆ ਨੇ?
ਹਾਂਜੀ ਔਹ ਤੇ ਚਲੋ ਥੋੜਾ ਜਿਹਾ ਵੀ ਅੰਦਰ, ਨਿਕੀ ਜਿਹੀ ਗੱਲੀ ਸੀ ਉਹਦੇ ਵਿੱਚ ਲੈਗਾ ਸੀ ਇਹਿਉ ਅਲਗ ਜਗਹਾ ਤੇ ਉਹਨੇ ਇੱਕ ਜੁਪਾਨ ਇਹੋ ਜਿਹੀ ਕੰਟਰੀ ਹੈ‍! ਚਾਈਨਾ੍ ਇਹੋ ਜਿਹੀ ਕੰਟਰੀ ਹੈ! ਉਹ ਪੇੜ ਨਹੀਂ ਕੱਟਦੇ ਉਹ ਪੇੜ ਨੂੰ ਜੜ ਸਮੇਤ ਨਿਕਾਲ ਕਿੱਥੇ ਹੋਰ ਲਾਉਦੇ ਹਨ। ਤਾਂ ਹੀ ਤੇ ਉਹ ਕੰਟਰੀਆਂ ਵਿੱਚ ਨਾ ਪੋਲਿਊਸ਼ਨ ਹੈ। ਨਾ ਡਸਟ ਹੈ ਔਰ ਇੰਨੀ ਹਾਂਜੀ ਉੱਥੇ ਲੋਕੀ ਇੰਨਾ ਜਿੰਂਦੇ ਹਨ। ਇੰਨੀ ਲੰਬੀ ਲੰਬੀ ਉਮਰਾਂ ਹੁੰਦੀਆਂ ਸਾਡੇ ਇੱਥੇ ਦੇ ਨਿੱਕੇ, ਨਿੱਕੇ ਬੱਚੇ ਹਾਂਜੀ ਸਾਡੇ ਇੱਥੇ ਨਿੱਕੇ, ਨਿੱਕੇ ਬੱਚਿਆਂ ਨੂੰ ਅਟੈਕ ਆਦੇ ਨੇ। ਕਦੇ ਬੱਚਾ ਸਕੂਲ ਜਾਂਦਾ ਬੈਗ ਹੀਚ ਕੀ ਚੱਕਦਾ ਉਹਦੇ ਨਾਲ ਹੀ ਉਹਨੂੰ ਅਟੈਕ ਆਉਣ ਵਾਲਾ ਹੋ ਜਾਂਦਾ ਔਰ ਬਾਹਰ ਵਲੀ ਕੰਟਰੀ ਵਿੱਚ ਨਾ। ਪੋਲਿਊਸ਼ਨ ਨਾ ਡਸਟ ਖਾਣਾ ਪੀਣਾ ਏਣਾ ਅਛਾ ਸਾਡੇ ਇਥੇ ਹਰ ਏਕ ਚੀਜ਼ ਡੁਪਲੀਕੇਟ ਹੈ
ਉਹੀ ਗੱਲ ਹੈ ਹਨ।
ਬਾਦ ਚੋਂ ਆਦੀ ਹੈ।ਟਿਕਟ ਪਹਿਲੇ ਐਜਲ
ਆਵਾਜ਼ ਨਹੀਂ ਆ ਰਹੀ ਤੁਹਾਡੀ ਆਵਾਜ਼ ਨਹੀਂ ਆ ਰਹੀ।
ਕਿੰਨੀ ਅ ਡਾਊਨ ਹੋ ਰਹੀ ਅਸੀਂ ਕਿੰਨੀ ਜ਼ਿਆਦਾ ਸਾਡੀ ਕੰਟਰੀ ਦੀ ਰੈਪੂਟੇਸ਼ਨ ਡਾਊਨ ਹੋ ਰੀ ਆ।
ਸਈ ਗੱਲ ਐ ਜੀ।
ਹੈਲੋ ਹਾਂਜੀ। ਹਾਂਜੀ।
ਹੁਣ ਆਈ ਆਵਾਜ਼।
ਹਾਂਜੀ, ਹਾਂਜੀ ਸਰ! ਆ ਰਹੀ।
ਚਲੋ ਕੋਈ ਨੀ ਜੀ ਗੱਲ ਕਰਦੇ ਆ।
ਹਾਂਜੀ, ਹਾਂਜੀ ਸਰ ਵਧੀਆ ਸਰ ਸਾਨੂੰ ਪੇੜਾ ਦਾ ਪੇੜਾ ਵਾਸਤੇ ਕਿੰਨਾ।‌ ਉਹ ਕਰਨਾ ਚਾਹੀਦਾ, ਪੇੜ ਜਿਆਦਾ ਤੋਂ ਜ਼ਿਆਦਾ ਲਗਾਓ। ਆਪਣੇ ਬੱਚਿਆਂ ਨੂੰ ਸਿਖਾਓ ਪੇੜ ਲਾਓ, ਹੁਣ ਕਈ ਕਈ ਸਾਡੇ ਇੰਡੀਆ ਅੰਦਰ ਕਈ ਸਟੇਟ। ਇਹੋ ਜਿਹੀ ਇੰਜ ਤੇ ਬੱਚੇ ਹੋਣ ਤੇ। ਬੱਚੇ ਹੋਣ ਤੇ ਉਹ ਕੀ ਕਰਦੇ ਹਨ ਬਾਰਾਂ, ਬਾਰਾਂ ਤੇਰਾਂ, ਤੇਰਾਂ ਵੀਹ, ਵੀਹ ਦੋ ਸੌ ਦੋ ਸੌ ਪੇੜ ਲਗਾਂਦੇ ਆ ਜਿਹਦੇ ਕਰਕੇ ਕੀ ਹੁੰਦਾ ਇੱਕ ਲੈਂਡਸਲਾਈਡ ਨੀ ਹੁੰਦੀ ਅੱਜ ਕੱਲ ਪੇੜ ਅਅ ਪਹਾੜ ਹੈਗੇ ਨੇ ਜੀ ਔਰ ਉਹਨੂੰ। ਉਨੂ ਕੱਟ ਕੇ ਤੇ ਪੇੜ ਕੱਟ ਕੇ ਫਿਰ ਕੀ ਹੁੰਦਾ ਸਾਰੀ ਮਿੱਟੀ ਨੀਚੇ ਜਾਂਦੀ ਜਿਦੇ ਕਰਕੇ ਲੈਂਡ ਸਲਾਈਡ ਕੇਦਾਰਨਾਥ ਚ ਕਿੰਨਾ ਤਗੜਾ ਕੇ ਕਾਂਡ ਹੋਇਆ ਸੀ ਜੀ ਦੋ ਹਜ਼ਾਰ ਤੇਈ ਵਿੱਚ। ਕੀ ਸੀ। ਲੋਕਾ ਨੇ ਓਥੇ ਐਨਾ ਗੰਦ ਮਚਾਇਆ। ਹਨਾ ਉਥੇ ਜਾ ਕੇ ਉਸ ਭਗਤੀ ਦੀ ਜਗ੍ਹਾ ਭਗਤੀ ਦੀ ਜਗ੍ਹਾ ਨੂੰ ਉਹਨਾਂ ਨੇ ਕੀਤਾ। ਡਿਸ਼ਪਲੇਸ ਬਣਾ ਤਾਂ ਜਿਹਦੇ ਕਰਕੇ ਉਹਨਾਂ ਨੇ ਐਨਾ। ਜ਼ਿਆਦਾ ਉੱਥੇ ਨੁਕਸਾਨ ਐ ਕਿ ਸਭ ਕੁਛ ਖਤਮ ਹੀ ਹੋ ਗਿਆ। ਇਹ ਸਭ ਕੁਛ ਉਹਦੇ ਕਰਕੇ ਹੁੰਦਾ ਐ ਜੀ ਜਦੋਂ ਅਸੀਂ ਅਹ ਪ੍ਰਕਿਰਤੀ ਨਾਲ ਪੰਗੇ ਲੈਂਣੇ ਆ ਤੇ ਪ੍ਰਕਿਰਤੀ ਫਿਰ ਸਾਨੂੰ ਆਪਣਾ ਭਿਆਨਕ ਰੂਪ ਦਿਖਾਂਦੀ ਐ।
ਉਹੀ ਤੇ ਸਰਕਾਰ ਨੂੰ ਵੇਖਣਾ ਚਾਹੀਦਾ।
ਹਾਂਜੀ-ਹਾਂਜੀ, ਕਿੰਨਾ ਬੁਰਾ ਹਾਲ ਹੋਇਆ ਸੀ ਜੀ ਉਹ ਦਿਨਾਂ ਦੇ ਵਿੱਚ।
ਪਤਾ ਕੀ ਐ ਜੀ।
ਤੁਹਾਨੂੰ ਪਤਾ ਈ ਹੋਏਗਾ ਕਿੰਨਾ ਬੁਰਾ ਹਾਲ ਹੋਇਆ ਓਹ ਦਿਨਾਂ ਦੇ ਵਿੱਚ ਹਨਾ। ਕਿੰਨਾ ਜ਼ਿਆਦਾ ਨੁਕਸਾਨ ਹੋਇਆ ਕਿੰਨੇ ਲੋਕ ਮਰ ਗਏ ਪਾਣੀ, ਪਾਣੀ ਹੋ ਗਿਆ ਕਿੱਥੇ ਪਾਣੀ, ਪਾਣੀ ਹੋ ਗਿਆ ਕਿਤੇ ਸੁੱਕਾ ਪੈ ਗਿਆ। ਕਿਤੇ ਮੀਂਹ ਆਈ ਜਾਂਦਾ ਉੱਥੇ ਬਾਰਿਸ਼, ਬਾਰਿਸ਼ ਆਈ ਜਾ ਰਹੀ ਆ ਆਈ ਜਾ ਰਹੀ ਆ।
ਉਹ ਤੇ ਹੈਈ ਆ ਜੀ ਚਲੋ ਜੀ ਠੀਕ ਐ ਜੀ।
ਹਾਂਜੀ-ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ ਠੀਕ ਠੀਕ, ਠੀਕ ਐ ਭਾਜੀ ਸਤਿ ਸ਼੍ਰੀ ਅਕਾਲ।